ਸਤਿ ਸ਼੍ਰੀ ਅਕਾਲ ਜੀ-
ਹਾਂਜੀ ਸਤਿ ਸ੍ਰੀ ਅਕਾਲ ਜੀ-
ਕਿਥੋਂ ਗੱਲ ਕਰ ਰਹੇ ਹੋ ਤੁਸੀ-
ਹਾਂਜੀ-
ਕਿਥੋਂ ਗੱਲ ਕਰ ਰਹੇ ਹੋ ਤੁਸੀ-
ਇਥੋਂ ਅਸੀ ਯੂਪੀ ਚੋ ਹੀ ਗੱਲ ਕਰ ਰਹੇ ਹਾਂ ਮੈ ਤੇ- ਹੋਰ ਤੁਸੀਂ ਸੁਣਾਓ ਹੋਰ ਕੀ ਹਾਲ ਚਾਲ?
ਏਹ ਮੇਰਾ ਬੇਟਾ ਹੈ ਜਿਹੜਾ ਪਿੱਛੇ ਚੀਕਾ ਮਾਰ ਰਿਹਾ। ਸੁਣ ਰਿਹਾ ਨਾ ਗੱਲਾਂ ਸੋ ਰਿਹਾ ਤੇ ਉਹ ਦੇਖ ਰਿਹਾ ਕਿ ਕੁੱਝ ਗ੍ਰੀਨ-ਗ੍ਰੀਨ ਹਾਂਜੀ ਹਜੇ ਸਾਲ ਦਾ ਹੀ ਹੈ ਜੀ।
ਤਾਈਓਂ ਬੱਚੇ ਨੂੰ ਹੁੰਦਾ ਮੈਨੂੰ ਮਿਲ ਜਾਏ ਫੋਨ।
ਅਰੇ, ਫੋਨ ਪਿੱਛੇ ਤਾਂ ਬੜੇ, ਅਸੀਂ ਤਾਂ ਹਜੇ ਅਸੀਂ ਸਕਰੀਨ ਟਾਈਮ ਇਹਨੂੰ ਦਿੰਦੇ ਨੀ ਆ। ਜਿੰਨਾ ਹੋ ਸਕੇ ਬਚਾਉਣੇ ਹਾਂ ਪਰ ਉਹੀ ਹੈ ਕੀ ਸਾਡੇ ਜੀਨਸਾਂ ਵਿੱਚ ਜੀ ਅਜੇ ਉਹ ਜਦੋਂ ਉਹ ਢਿੱਡ ਚ ਸੀਗਾ ਤਾਂ ਵੀ ਅਸੀ ਫੋਨ ਲੈ ਕੇ ਬਹਿਦੇ ਸੀ ਤੇ ਉਹ ਵੀ ਏ ਸਿੱਖਿਆ ਹੁਣ ਕੀ ਕਰੀਏ ਸਿੱਖੇਗਾ ਹੀ ਉਹ ਜੋ ਅਸੀਂ ਕੀਤਾ। ਅਸੀਂ ਤਾਂ ਆਪਣੇ ਵੱਲੋਂ ਬਹੁਤ ਬਚਾ ਉਦੇ ਹਾਂ ਕਿ ਬਾਇਆ ਤੂੰ ਨਾ ਫੜ। ਕਿ ਨਾ ਕਰ ਜਿੱਥੇ ਟੀ-ਵੀ ਲਾਈਏ ਉਹਨਾਂ ਨੂੰ ਬਾਹਰ ਲੈ ਆਉਂਦੇ ਆ। ਪਰ ਉਹ ਉਹ ਜਿਸ ਜਿਹੜੀ ਚੀਜ਼ ਤੋਂ। ਮਨਾ ਕਰੋ ਬੱਚਿਆਂ ਨੂੰ।
ਉਹ ਉਓਏ ਚੀਜ਼ ਵਿੱਚ ਇੰਟਰਸਟ
ਉਹ ਨਾਂ ਬਿਲਕੁਲ ਉਹਨਾਂ ਨੂੰ ਲੱਗਦਾ ਕਿ ਮੈਨੂੰ ਕਿਉ ਐ ਮਨਾ ਕਰੇ ਮ ਮੈਂ ਇਹੀ ਕਰਾਂ।
ਹਾਂਜੀ-ਹਾਂਜੀ ਬਿਲਕੁਲ ਇਹੀ ਬੱਚੇ ਇਹੀ ਸੋਚਦੇ ਨੇ ਕਿ ਸਾਨੂੰ ਇਸ ਚੀਜ਼ ਤੋਂ ਕਿਉਂ ਰੋਕਿਆ ਜਾ ਰਿਹਾ ਉਹਨਾਂ ਦੀ ਜਿਆਦਾ ਕਿਉਰੋਸਿਟੀ ਹੋ ਜਾਂਦੀ ਹੈ ਉਸ ਚ
ਬਿਲਕੁਲ-ਬਿਲਕੁਲ, ਉਹਨੂੰ ਲੱਗਦਾ ਫਿਰ ਬਸ ਇਹੀ ਕਰੀਏ ਹੁਣ, ਇਹੀ ਕਰੀਏ।
ਹਾਂਜੀ, ਅੱਜ ਕੱਲ੍ਹ ਦਾ ਸਮੇਂ ਏਹ ਹਾਂਜੀ-ਹਾਂਜੀ ਸਮੇਂ ਈ ਐਵੇਂ ਦਾ ਆ ਗਿਆ ਦੇਖੋ, ਬਿਲਕੁਲ ਜੀ। ਸਮੇਂ ਐਵੇਂ ਦਾ ਆ ਗਿਆ ਹੁਣ ਅੱਜ ਕੱਲ੍ਹ ਤੁਸੀਂ ਬੱਚੇ ਨੂੰ ਇਸ ਚੀਜ਼ ਤੋਂ ਰੋਕ ਈ ਨਹੀਂ ਸਕਦੇ। ਸਭ ਕੰਮ, ਤੇ ਅੱਜ ਕੱਲ੍ਹ ਦੇਖੋ ਐ ਮੋਬਾਇਲ ਤੇ, ਓਨਲਾਈਨ ਸਭ ਕੰਮ ਹੋਣ ਲੱਗ ਗਏ ਨੇ।
ਇਹੀ ਤੇ ਗੱਲ ਹੈ, ਇਹ ਤੇ ਗੱਲ ਹੈ, ਅਸੀਂ ਸੋਚ ਪੁੱਛੇ ਕਿ ਬੱਚਿਆਂ ਨੂੰ ਨਾ ਦਈਏ, ਸਕੂਲ ਵਾਲੇ ਨੀ ਮਾਣ, ਉਹ ਕਹਿੰਦੇ ਨੇ ਬਈਆ ਕੀ, ਤੁਸੀਂ ਸਾਰੇ ਪ੍ਰੋਜੈਕਟ ਲਿਆਓ ਏ ਲਿਆਓ, ਉਹ ਲਿਆਓ, ਫੋਨ ਤੇ ਕਰੋ, ਫੋਨ ਤੇ ਕਲਾਸਾਂ ਹੋ ਰਹੀਆਂ ਨੇ।
ਓਨਲਾਈਨ ਹਾਂਜੀ, ਓਨਲਾਈਨ ਕਲਾਸ ਅਟੈਂਡ ਬੱਚਾ ਕਰੇਗਾ ਤੇ ਤੁਸੀਂ ਫੋਨ ਕਿਵੇਂ, ਉਹਨੂੰ ਮਨਾ ਕਰ ਪਾਓਗੇ, ਤੁਸੀਂ ਫੋਨ ਤੋਂ।
ਲੋ-ਲੋ, ਸ ਓਇ ਤੇ ਗੱਲ ਹੈ। ਉਹਨਾਂ ਨੂੰ ਉਹ, ਰੈਡ ਬਟਨ ਦਿਸ ਰਿਹਾ ਨਾ ਜਿਹੜਾ, ਉਹਨੂੰ ਬਸ ਦਬਾਉਣਾ ਏ।
ਹਾਂਜੀ, ਕਲਰਫੁਲ ਚੀਜ਼ਾਂ ਵੱਲ ਜ਼ਿਆਦਾ ਅਟਰੈਕ
ਬਸ-ਬਸ-ਬਸ, ਸਕਰੀਨ ਅਸੀਂ ਬਚਾਣੇ ਅ
ਹਾਂਜੀ।
ਪਤਾ ਜੇ ਹੈ, ਤੈਨੂੰ ਸਭ ਸਮਝ ਏ। ਅਸੀਂ ਕੀ ਕਰ
ਹਾਂ-ਹਾਂ, ਅੱਜ ਕੱਲ ਬੱਚੇ ਪਤਾ ਨੀ ਸ਼ੁਰੂ ਤੋਂ ਹੀ
ਬਹੁਤ ਮੇਜਰ ਐਡਵਾਂਸ ਹੋ ਗਏ ਨੇ, ਬਹੁਤ ਐਡਵਾਂਸ ਹੋ ਸਭ ਇਹਨਾਂ ਨੂੰ ਪਤਾ ਹੈ ਜੰਮਦਿਆਂ ਨੂੰ, ਕਿ ਕੀ ਹੈ, ਕੀ ਨਹੀਂ। ਫੋਨ ਜ ਗ਼ਲਤੀ ਨਾਲ ਕਦੇ ਫੜ ਲਏਗਾ ਨਾ ਮੇਰਾ, ਤੇ ਏ ਨੂੰ ਇੰਨਾ ਪਤਾ ਪਤਾ ਕੀ ਫਿੰਗਰ ਲਗਾ-ਲਗਾ ਕੇ, ਉੱਪਰ ਥੱਲੇ ਕਰਨਾ ਉਹਨੂੰ, ਇਹ ਟਿੰਗਣੇ ਨੂੰ ਇੰਨਾ ਪ ਇਹੋ ਜੇ ਸਾਹ ਇਹਨੂੰ, ਇਹਨੂੰ ਤੁਰਨਾ ਨੀ ਆਇਆ।
ਅੱਛਾ।
ਏਨੂੰ ਫੋਨ ਲੈ
ਅੱਛਾ-ਅੱਛਾ, ਅੱਛਾ ਸਕਰੋਲ ਕਰਨ ਲੱਗ ਗਿਆ ਹੋਣਾ।
ਹਾਂ, ਫੋਨ ਲਏਗਾ ਤੇ ਆਪਣੀ ਕਦੇ-ਕਦੇ ਸ਼ਕਲ ਦੇਖੇਗਾ, ਕੈਮਰਾ ਖੁੱਲ ਜਾਂਦਾ। ਦੇਖ-ਦੇਖ ਕੇ ਹਸੇਗਾ, ਕੁਛ-ਕੁਛ ਕਰੇਗਾ ਹਰਕਤਾ, ਕਿਉਂਕਿ ਤੈਨੂੰ ਸਾਰੇਾ
ਹਾਂਜੀ, ਹਾਂਜੀ। ਉਹਹੀ ਨਾ ਬੱਚੇ ਦੇਖੋ, ਉਹ ਜ ਬੱਚੇ ਰੋ ਰਹੇ ਹੋਣਗੇ, ਅਗਰ ਬੱਚੇ ਨੂੰ ਫੋਨ ਪਕੜਾ ਦੋ ਨਾ ਤੇ ਉਹ ਬਿਜ਼ੀ ਹੋ ਜਾਂਦਾ, ਜਿਵੇਂ ਨਾ ਬੰਦੇ ਨੂੰ
ਬਹੁਤ ਹਾਂ, ਪਰ ਉਹੀ ਹੈ ਕਿ ਮੈਂ ਇਹਨੂੰ ਬੀਸੀ ਕਰਨ ਵਾਸਤੇ ਤੇ ਕਦੇ ਰੋਟੀ ਦੀ ਬੁੜਕੀ ਫੜਾ ਦਿੰਦੀ ਆ, ਤੇ ਕਦੇ ਟੋ ਫੜਾ ਦਿੰਦੀ ਆ ਕਦੇ ਕੁੱਛ ਫੜਾ ਦਿੰਦੇ ਹਾਂ।
ਹਮ ਖੇਲਣਾ ਹੀ ਨਹੀਂ ਚਾਹੁੰਦੇ, ਅੱਜ ਕੱਲ੍ਹ ਟੋਇਜ਼ ਨਾਲ
ਨਾ ਜੀ ਭਾਂਡੇ ਦੇ ਦਿੰਦੀ ਆ ਮੈਂ ਤੁਹੀ ਦੱਸਾਂ, ਕੋਾਲਲੀ ਚਮਚਾ ਫੜਾ ਦਿੰਦੀ ਆ ਪੰਨਿਆ, ਇਹ ਇਹਨਾਂ ਨੂੰ ਇਹ ਸਭ ਚਾਹੀਦਾ। ਤੇ ਜੋ ਚਾਹੀਦਾ ਘੱਟ ਤੋਂ ਘੱਟ ਤੁਸੀਂ ਸਕਰੀਨ ਤੋਂ ਦੂਰ ਰਹੋ, ਕਿਉਂਕਿ ਬੱਚਿਆਂ ਦੀ ਨਾ ਅੱਜ ਕੱਲ ਆਈ ਬਹੁਤ ਇਫੈਕਟ ਕਰ ਰਹੀਆਂ, ਬਹੁਤ ਜ਼ਿਆਦਾ
ਹਾਂ
ਬਹੁਤ ਜ਼ਿਆਦਾ, ਕੁਛ ਬਿਲਕੁਲ, ਕੁਛ ਅਦੇ ਪਾਪ ਆਪਾਂ ਨੂੰ ਨਰਸਰੀ ਕਲਾਸ 'ਚ, ਲੱਗੇ ਹੋਏ ਨੇ ਚਸ਼ਮੇ ਤਾਂ ਫੇਰ ਇਹਦੀ ਦਾਦੀ ਵੀ ਡਰਦੀ ਹੈ, ਕਿ ਬਈ ਇਹ ਨਾ ਹੋਏ, ਕਿ ਇਹਦੀ ਅੱਖਾਂ ਬਿਲਕੁਲ ਵੀ ਉਹਦੇ ਤੇ ਚਲੀ ਜਾਣ। ਤੇ ਥੋੜ੍ਹਾ ਧਿਆਨ ਰੱਖਣਾ, ਆਪਣਾ ਜਰੂਰੀ ਵੀ ਹੈ।
ਹਾਂਜੀ -ਹਾਂਜੀ ਇਸ ਚੀਜ਼ ਦਾ ਬਹੁਤ ਜ਼ਰੂਰੀ ਪਰ ਤੁਸੀਂ,। ਹਜੇ ਤੇ ਛੋਟਾ ਥੋੜਾ ਜਿਹਾ ਕੰਟਰੋਲ ਕਰਲਓਗੇ ਪਰ ਜਦੋਂ ਥੋੜ੍ਹਾ ਜਿਹਾ ਹੋਰ ਹੋ ਜਾਏਗਾ ਨਾ, ਫੇਰ ਤੁਸੀਂ ਇਹਨੂੰ ਕੰਟਰੋਲ ਵੀ ਨਹੀਂ ਕਰ ਪਾਓਗੇ। ਬੱਚੇ ਨੀ ਮੰਨਦੇ ਸਹੀ ਗੱਲ ਏ ਅੱਜ ਕੱਲ
ਜੇ ਰੋਂਦੇ ਨੇ ਪਿੱਟਦੇ ਨੇ
ਹਾਂਜੀ, ਫਿਰ ਉਹੀ ਨਾ ਫੇਰ ਬੱਚੇ ਨੂੰ ਰਵਾਣਾ ਵੀ ਆਪਣੇ ਮਨ ਨੂੰ ਅੱਛਾ ਨੀ ਲੱਗਦਾ, ਫਿਰ ਬੰਦਾ ਕਹਿੰਦਾ, ਚੱਲ ਥੋੜੀ ਦੇਰ ਪਕੜਾ ਦਿੰਦੇ ਆ ਬਸ ਥੋੜੇ ਇਸ ਤਰ੍ਹਾਂ
ਏਹੀ ਤੇ ਗੱਲ ਹੈ ਨਾ, ਇਹ ਦਾਦੀ, ਨਾਨੀਆਂ ਇਹ ਦਾਦੀਆਂ, ਨਾਨੀਆਂ ਕਰਦੀਆਂ ਨੇ, ਮੈਂ ਮੈਂ ਤੇ ਨੀ ਕਰਦੀ ਮੈਂ ਤੇ ਥੱਪੜ ਵੀ ਲਗਾ ਦਿੰਦੀ ਹਾਂ ਗੁੱਸੇ 'ਚ ਹਾਏ ਨਾ ਨੀ, ਉਹਨਾਂ ਨੂੰ ਨਾ ਮਾਰੋ
ਨਾ ਬੱਚੇ ਨੂੰ ਨਾ ਰਵਾਓ, ਬੱਚਾ ਜਿਹੜੀ ਚੀਜ਼ ਮੰਗਦਾ ਉਹਨੂੰ ਦੇ ਦੋ ਐਹ ਹੋ ਜਾਂਦਾ।
ਹਾਂ, ਜਿਵੇਂ ਸਾਨੂੰ ਦਿੱਤਾ ਬਚਪਨ 'ਚ ਸੰਤ ਕਦੇ ਨੀ ਦਿੱਤਾ
ਅਸੀਂ ਤੇ ਸਾਡੇ ਟਾਈਮ 'ਚ ਤੇ ਹੈ ਹੀ ਨਹੀਂ
ਕਦੇ ਨੀ ਦਿੱਤਾ
ਹਾਂਜੀ, ਸਾਡੇ ਟਾਈਮ 'ਚ ਤਾਂ ਮੋਬਾਇਲ ਹੈ ਹੀ ਨਹੀਂ ਸੀ।
ਜੀ ਐਵੇਂ ਜਿਦ ਵੀ ਨੀ ਕਰਦੇ ਸੀ।
ਅਸੀਂ ਜਿੱਦ ਵੀ ਨਹੀਂ ਸੀ ਕਰਦੇ ਸਹੀ ਕਹਿ ਰਹੇ ਹੋ। ਸਾਨੂੰ ਤੇ ਜੋ ਜਿਵੇਂ, ਬਚ ਜਿਸ ਤਰ੍ਹਾਂ ਜੋ ਮਿਲ ਜਾਂਦਾ ਸੀ ਉਹਦੇ 'ਚ ਹੀ ਸੰਤੁਸ਼ਟ ਹੋ ਜਾਂਦੇ ਸੀ, ਅਸੀਂ ਤੇ ਕਦੇ ਜਿੱਦ ਕੀਤੀ ਹੀ ਨਹੀਂ ਸੀ ਬਚਪਨ 'ਚ ਹੁਣ ਅੱਜ ਕੱਲ੍ਹ ਤੇ ਬੱਚਿਆਂ ਦੀ ਡਿਮਾਂਡ ਦੇਖੋ, ਪਹਿਲੇ ਤੇ ਦੇਖੋ ਚਾਰ -ਚਾਰ ਪੰਜ ਪੰਜ ਭੈਣ ਭਰਾ ਹੁੰਦੇ ਸੀ, ਤੇ ਦੇਖਲੋ ਉਹ ਵੀ ਪਲ ਜਾਂਦੇ ਸੀ।
ਇੱਕ ਦੇ ਕੱਪੜੇ ਉਹ ਅਖੀਰਲੇ ਤੱਕ ਖਾਂਦਾ ਸੀ, ਹੁਣ ਇੱਕ ਜਿਹੜਾ ਬੱਚਾ ਹੈ ਉਹ ਵੀ
ਹੁਣ ਦੇਖੋ, ਇੱਕ ਜਾਂ ਦੋ ਹੀ ਹੁੰਦੇ ਨੇ ਉਹੀ ਬੜੇ ਮੁਸ਼ਕਿਲ ਪਾਲੇ ਜਾਂਦੇ ਨੇ, ਉਹਨਾਂ ਦੀ ਡਿਮਾਂਡ ਇਹ ਹੀ ਨਹੀਂ ਪੂਰੀਆਂ ਹੁੰਦੀਆਂ, ਉਹੀ ਬੜੀ ਮੁਸ਼ਕਿਲ ਅਸੀਂ
ਬਿਲਕੁਲ -ਬਿਲਕੁਲ ਪਹਿਲੇ ਤਾਂ ਹੁੰਦੇ ਮੁਸ਼ਕਿਲ ਨੇ, ਫੇਰ ਪਲਦੇ ਮੁਸ਼ਕਿਲ ਨੇ
ਸਹੀ ਗੱਲ ਹੈ, ਉਹ ਦੇਖਲੋ ਪਹਿਲੇ ਕੋਈ ਨਹੀਂ ਸੀ ਹੈਗਾ ਡਾਕ ਡੋਕਟਰਾਂ ਦੇ ਬੱਚੇ ਵੀ ਘਰ ਹੀ ਹੋ ਜਾਂਦੇ ਸੀ, ਕੋਈ ਐਸੀ ਉਹ ਨਹੀਂ ਸੀ ਹੈ ਹੁਣ ਤੇ ਬੱਚੇ ਪਲਦੇ ਜੋ ਜੰਮਦੇ ਬਾਅਦ 'ਚ, ਉਹਨੂੰ ਦਵਾਈਆਂ ਪਹਿਲੇ ਲੱਗ ਜਾਂਦੀਆਂ ਨੇ। ਡੋਕਟਰਾਂ ਦੇ ਚੱਕਰ, ਪਹਿਲੇ ਲੱਗ ਜਾਂਦੇ ਨੇ।
ਤੇਦੀ 'ਚ ਬੱਚੇ ਹੁੰਦੇ ਨੇ ਉਹਨੂੰ, ਇੰਜੈਕਸ਼ਨ ਲਗਾ ਰਹੇ ਹੁੰਦੇ ਨੇ। ਇਹ ਬੱਚੇ ਵਾਸਤੇ ਹੈ, ਜੀ ਉਹਨੂੰ ਬਾਹਰ ਤੇ ਆਉਣ ਦੋ ਦੁਨੀਆਂ ਤੇ ਦੇਖਣ ਦੋ।
ਹਾਂਜੀ ਉਹੀ ਨਾ। ਅੱਜ ਕੱਲ੍ਹ ਤੇ ਡੋਕਟਰਾਂ ਤੇ ਪਲਦੇ ਨੇ ਬੱਚੇ।
ਬਿਲਕੁਲ- ਬਿਲਕੁਲ- ਬਿਲਕੁਲ, ਸਹੀ ਗੱਲ ਆ ਵੱਡੇ ਕਹਿ ਦੇਣ ਨਾ ਕਿ ਇਹ ਖਾ ਲਓ ਜੀ ਉਹ ਖਾਲੋ ਬੱਚੇ ਵਾਸਤੇ, ਵਧੀਆ ਨਾ ਜੀ ਨਾ ਡਾਕਟਰ ਨੇ ਡਾਇਟ 'ਚ ਲਿਖ। ਬਚਿਆ ਦੀ ਅਸਾਡੇ ਤੁਹਾਡੇ ਵਰਗੇ ਕਹਿ ਦੇਣਗੇ। ਕੀ ਕਰੀਏ ਜ ਅੱਜ ਕਲ ਦਾ ਖਾਣਾ, ਬਹੁਤ ਜ਼ਿਆਦਾ ਨਾ ਮਿਲਾਵਟ। ਬਹੁਤ ਜਿਆਦਾ ਪਿਓਰ ਤੇ ਕੁਛ ਰਿਹਾ ਹੀ ਨਹੀਂ ਜੀ।
ਹਰ ਚੀਜ਼ 'ਚ ਮਿਲਾਵਟ ਹੈ, ਦੁੱਧ ਵਿੱਚ ਮਿਲਾਵਟ ਹੈ, ਹਰ ਚੀਜ਼ 'ਚ ਮਿਲਾਵਟ।
ਕਿੱਥੇ ਹੈ ਕੋਈ ਚੀਜ਼ ਪਿਓਰ ਆ ਕਿੱਥੇ ਹੈ ਬਸ ਜਿਹੜੇ ਜਿਹਨਾਂ ਦੇ ਘਰੇ ਆਪਣੀਆਂ ਗਾਵਾਂ ਮੱਝਾਂ ਨੇ।
ਬਿਲਕੁਲ।
ਉਹ ਜੋ ਆਪਣਾ ਘਰ ਦਾ ਦੁੱਧ ਦਹੀਂ ਕੱਢ ਰਹੇ ਨੇ, ਉਹ ਥੋੜ੍ਹਾ ਮੈਂ ਕਵਾਂਗੀ ਫਿਰ ਵੀ ਪਿਓਰ ਖਾ ਰਹੇ ਨੇ, ਉਹ ਵੀ ਨਹੀਂ ਕਿਉਂਕਿ ਅੱਜ। ਚਲੋ ਉਹਨਾਂ ਨੂੰ ਵੀ ਇੰਜਕਸ਼ਨ ਲਗਵਾ ਰਹੇ ਨੇ ਬਹੁਤ ਗਾਵਾਂ ਮੱਝੀਆਂ ਨੂੰ ਤੇ ਕਿੱਥੇ ਤੱਕ ਤੁਸੀਂ। ਫੇਰ ਹੋਰ ਚੀਜ਼ ਚ ਲਓ।
ਹਾਂਜੀ ਬਿਲਕੁਲ। ਕੁਲ ਦਿੱਲੀ ਵਾਲੇ ਸ਼ਹਿਰ ਦਿੱਲੀ ਵਰਗੇ ਸ਼ਹਿਰਾਂ 'ਚ ਤਾਂ ਵੈਸੇ ਹੀ ਕੋਈ ਪਿਓਰ ਗਰੰਟੀ ਨਹੀਂ ਹੈ, ਕਿਸੇ ਚੀਜ਼ ਦੀ। ਹਾਲਾਂਕਿ ਛੋ -ਛੋਟ। ਤੇ ਸ਼ਹਿਰਾਂ ਚ ਤੇ ਫੇਰ ਅਸੀਂ ਕੋਈ ਭਰੋਸਾ ਕਰ ਸਕਦੇ ਹਾਂ, ਚਲੋ ਬੇਈਮਾਨੀ ਘੱਟ ਹੋਏਗੀ। ਪਰ ਦਿੱਲੀ ਵਰਗੇ ਸ਼ਹਿਰ ਚ ਤੇ ਬਹੁਤ ਚੁਕੰਨਾ ਰਹਿਣਾ। ਪੈਂਦਾ ਨਾ ਇਸ ਚੀਜ਼ਾਂ ਬਾਰੇ ਹੋਰ। ਤੇ ਦਿੱਲੀ 'ਚ ਪੋਲਿਊਸ਼ਨ ਵੀ ਬਹੁਤ ਹੋ ਰਿਹਾ ਅੱਜ ਕੱਲ੍ਹ।
ਹਾਂਜੀ ਤੁ ਕੀ ਕਹਿ ਰਹੇ ਹੋ ਜੀ।
ਮੈਂ ਕਿਹਾ ਦਿੱਲੀ ਚ ਤੇ ਪੋਲਿਊਸ਼ਨ ਵੀ ਬਹੁਤ ਹੋ ਰਿਹਾ ਇਸ ਟਾਈਮ।
ਅਰੇ ਪੋਲਿਊਸ਼ਨ ਨਾ ਛੱਡੋ ਪੁੱਛੋ ਨਾ। ਇੰਨਾ ਬੁਰਾ- ਹਾਲ ਹੈ, ਕੁਛ ਪੋਲਿਊਸ਼ਨ ਕਰਕੇ। ਕੁਛ ਇੰਨੀ ਮਿੱਟੀਆਂ ਪੂਰੀ ਦਿੱਲੀ ਖੋਦ ਰਹੇ ਨੇ, ਖੋਦ -ਖੋਦ ਕੇ ਬੁਰਾ ਹਾਲ ਕਰ। ਤਾਂ ਇੱਕ ਤੇ ਸੜਕ ਬਣਾਉਂਦੇ ਨਹੀ ਆ, ਸੋਸ ਖੋਲ ਦਿੰਦੇ ਨੇ। ਫੇਰ ਉਸ ਤੋਂ ਬਾਅਦ ਉਹਨੂੰ ਭਰਵਾਹੀ ਮਤਲਬ ਆਉਣਾ ਜਾਣਾ, ਕਿਤੇ ਵੀ ਇਨਾ ਮੁਸ਼ਕਿਲ ਹੈ। ਤੁਸੀਂ ਇਹ ਸਮਝ ਲੋਓ, ਜੇ ਕਿਸੇ ਨੂੰ ਐਮਰਜੈਂਸੀ ਹੈ ਨਾ ਅੱਜ ਦੀ ਡੇਟ। ਤੇ ਉਹ ਬੰਦਾ ਫਸ ਜਾਏਗਾ। ਉਹ ਡਾਕਟਰ ਕੋਲ ਨੀ ਜਾਏਗਾ, ਰਸਤੇ ਚ ਮਰ ਜਾਵੇਗਾ ਕਿਉਂ ਕਿਉਂਕਿ ਇੰਨਾ ਖੁਦਾ -ਖੁਦਾ ਹੋਈ ਹੋਈ ਹੈ। ਜਾਮ ਇਨਾ ਜ਼ਿਆਦਾ। ਬੂਰਾ ਹਾਲ ਕੀਤਾ ਹੋਇਆ। ਸੜਕਾਂ ਤੇ ਮੈਟਰੋ ਨਹੀਂ ਮਾਣ ਤੇ ਗਲੀਆਂ ਚ ਪਾਈਪ ਲਾਈਨ ਨੀ ਮਾਣ ਪਾਣੀ ਦੀ
ਹਾਂਜੀ। ਸਹੀ ਕਹਿ ਰਹੇ ਹੋ ਹਰ ਜਗ੍ਹਾ ਖੁਦਾਈ, ਪਤਾ ਨੀ ਕਿਉਂ ਖੋਦਦੇ ਨੇ ਇੱਕ ਵਾਰੀ ਜ ਸੜਕ ਬਣਾਈ ਬਾਰ- ਬਾਰ ਕਦੀ ਤਾਰ ਪਾਉਣ ਵਾਸਤੇ, ਖੋਦ ਦਿੰਦੇ ਨੇ ਕਦੀ ਪਾਈਪ ਪਾਉਣ ਵਾਸਤੇ ਖੋਦ ਦਿੰਦੇ ਨੇ।
ਪਤਾ ਨੀ ਇੱਕ ਵਾਰੀ ਚ ਕੰਮ ਕਿਉਂ ਨਹੀਂ, ਮਸਾਂ ਤੇ ਇੱਕ ਸੜਕ ਬਣਦੀ ਹੈ।
ਤਿੰਨ- ਚਾਰ ਵਾਰੀ ਖੁੱਦਦੀ ਏ ਇੱਕ ਸੜਕ। ਇਹਨਾਂ ਕੋਲੋਂ ਇੱਕ ਵਾਰੀ ਚ ਨੀ ਸਭ ਕੁਛ ਪੈਂਦਾ ਇਹਨਾਂ ਕੋਲੋਂ। ਬਾਰ- ਬਾਰ, ਖੋਦ- ਖੋਦ ਕੇ ਪਾਉਦੇ ਨੇ ਸਬ ਜਗਾ ਹਾਂਜੀ, ਇੱਥੇ ਹੀ ਰਹਿੰਨੇ ਹਾਂ ਅਸੀਂ ਇੱਧਰ। ਅਹ ਮੇਰਠ ਵਾਲੇ ਪਾਸੇ।
ਅੱਛਾ- ਅੱਛਾ -ਅੱਛਾ, ਮੁਜੱਫਰਨਗਰ ਮੇਰਟ।
ਹਾਂਜੀ -ਹਾਂਜੀ।
ਸਹੀ ਹੈ ਸਹੀ ਹੈ ਵਧੀਆ ਵਧੀਆ ਉੱਥੇ ਫੇਰ ਵੀ ਕੁਛ ਤੇ। ਤੇ ਹੋਰ ਖਾਂਦੇ ਹੋਵਗੇ ਤੁਸੀਂ ਲੋਕੀ,,,,,, ਕੁਛ ਨਾ ਕੁਛ ਤੇ ਮਿਲ ਹੀ ਜਾਂਦਾ ਹੋਵੇਗਾ।
ਇਧਰ ਤੇ ਇੰਨਾ ਨਹੀ ਹੈ। ਸਾਡੇ ਪਾਸੇ ਤੇ ਨੀ ਹੈ ਬਸ ਇੱਧਰ ਮੁਸਲਿਮ ਲੋਕ ਜ਼ਿਆਦਾ ਹੈਗੇ ਨੇ ਸਾਡੇ। ਪਾਸੇ ਬਸ ਸਾਨੂੰ ਇਹੀ ਥੋੜ੍ਹੀ ਹੈਗੀ ਦਿੱਕ ਕ ਤੇ ਇੱਧਰ ਮੁਸਲਿਮ ਜਿਆਦਾ ਨੇ ਮੁਸਲਿਮ ਆਬਾਦੀ ਜ਼ਿਆਦਾ ਹੁੰਦੀ ਏ,
ਹਾਂਜੀ ਹਾਂਜੀ ਜੇ ਕੁੱਛ ਕਹਿ ਦੋ ਤਾਂ ਫੇਰ ਬਸ ਖੜੇ ਵੀ ਹੋ ਜਾਂਦੇ ਨੇ ਸਾਰੇ ਆ ਕੇ।
ਹਾਂਜੀ, ਮੁਸਲਿਮ, ਅਸੀ ਬਸ ਸਾਨੂੰ ਇਹ ਦੇਖਣਾ ਪੈਂਦਾ ਮੁਸ ਮੁਸਲਿਮ ਦੀ ਹੱਥ ਦੀ ਚੀਜ਼ ਤੇ ਨਹੀਂ ਹੈ, ਬਸ ਸਾਨੂੰ ਥੋੜ੍ਹਾ ਇਹ ਦੇਖਣਾ ਪੈਂਦਾ ਹੈ। ਮੁਸਲਿਮ ਆਹ ਹੋ ਜਾਂਦਾ ਥੋੜਾ ਜਿਹਾ, ਵੈਸੇ ਤੇ ਨਹੀਂ ਕੋਈ ਫ਼ਰਕ
ਪਤਾ ਨੀ, ਹੁਣ ਤੁਸੀਂ ਕਿੱਥੇ ਤੱਕ ਬੱਚ ਜਾਓਗੇ ਗੇ ਕਿ ਕਿਉਂਕਿ ਸਾਡੇ ਕੋਲ ਅਲਟੀਮੇਟ ਜਿਹੜੀ ਚੀਜ਼, ਹਾਂਜੀ, ਬਿਲਕੁਲ ਸਾਡੇ ਕੋਲ ਜਿੜੀ ਅਲਟੀਮੇਟ ਚੀਜ਼ ਆ ਰਹੀ ਹੈ, ਉਹ ਕਿਦੇ ਨਾ ਕਿਤੇ ਹੱਥ ਲੱ ਯਾ ਸਾਨੂੰ ਕੀ ਪਤਾ,,,,,,,,, ਉਹ ਤਾਂ ਵਾਹਿਗੁਰੂ ਹੀ ਜਾਣਦਾ ਹੈ ਜੀ।
ਹਾਂਜੀ, ਸਾਨੂੰ ਥੋੜ੍ਹੀ ਪਤਾ ਕਿਤੇ ਹੱਥੋਂ ਬਨ ਕੇ ਆ ਰਹੀ,,,,, ਬਸ ਉਹੀ ਨਾ ਸਾਡੇ ਘਰ ਦੇ ਬਜ਼ੁਰਗ ਜਿਹੜੇ ਨੇ ਥੋੜਾ ਜਿਹਾ, ਵੈਸੇ ਸਾਡੇ ਮਨ 'ਚ ਤੇ ਨਹੀ ਐਸੀ ਕੋਈ ਗੱਲ ਹੈਗੀ,,,,, ਉਹ ਪੁਰਾਣੇ ਬ
ਲੇਕਿਨ ਕਿਤੇ ਨਾ ਕਿਤੇ ਨਾ, ਮੰਨ 'ਚ ਆਈ ਜਾਂਦੀ ਹੈ। ਕਿਉਂਕਿ ਇਹ ਕਿਤੇ ਨਾ ਕਿਤੇ, ਆਪਣੀ ਜਾਤ ਜ਼ਰੂਰ ਦਿਖਾ
ਮੇਰੀ ਸੱਸ ਹੈਗੀ ਸੀ ਨਾ, ਉਹਨੂੰ ਬੜਾ ਵਹਿਮ ਹੁੰਦਾ ਸੀ ਆਸ ਚੀਜ ਦਾ। ਸਾਨੂੰ ਵੀ ਕਹਿੰਦੀ ਸੀ, ਇੱਥੋਂ ਨੀਂ ਕ ਖਾਣੀ ਚੀਜ਼, ਉੱਥੋਂ ਨੀ ਖਾਣੀ, ਇਹ ਦੇਖ ਕੇ ਖਾਨੀ,,,, ਅਹ ਨੀ ਖਾਣੀ, ਉਹਦੀ ਦੁਕਾਨ ਦੀ ਨੀ ਖਾਨੀ, ਇਹ ਦੁਕਾਨ ਤੋਂ ਲਾਨੀ ਹੈ ਚੀਜ਼, ਉਹਦੀ ਦੁਕਾਨ ਤੋਂ ਨੀ ਲੈਣੀ
ਹੁਨ ਕੀ ਹੈ ਨਾ ਐਕਚੁਲੀ, ਦੇਖੋ ਬੱਚੇ ਪੜ੍ਹ ਲਿਖ ਗਏ ਨੇ, ਉਹਨਾਂ ਨੂੰ ਹੁਣ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਕਿ ਕਿਹੜੀ ਜਾਤ ਦਾ ਹੈ, ਕਿਹੜੀ ਕੀ ਦਾ ਹੈ, ਉਹਨਾਂ ਵਾਸਤੇ ਹੁਣ ਹਰ ਚੀਜ਼ ਨੋਰਮਲ ਹੋ ਗਈ ਹੈ ਹਦ ਬੰਦਾ, ਸਕੂਲਾਂ ਤੇ ਆ ਹੀ ਪੜ੍ਹਾਇਆ ਜਾ ਰਿਹਾ, ਹਮ ਸਭ ਏਕ
ਇੱਕ ਜੈਸੇ ਹੀ ਬੰਦੇ, ਬੰਦੇ ਸਭ ਇੱਕ ਜੈਸੇ ਹੀ ਹੁੰਦੇ ਨੇ, ਆਂ ਤੇ ਵਹਿਮ ਨੇ ਲੋਕਾਂ ਦੇ।
ਕਿਤੇ ਨਾ ਕਿਤੇ ਹੈਗੇ ਨੇ ਗੰਦੇ,, ਗੰਦੇ ਹੈਗੇ ਨੇ।
ਹਾਂਜੀ।
ਉਹ ਜੇ ਥੁੱਕ ਕੇ ਦੇਣ ਵਾਲੀ ਚੀਜ਼ਾਂ, ਇਹ ਸਭ
ਹਾਂਜੀ ਉਹ ਫੇਰ ਰੀਲਸ ਦੇਖ ਕੇ ਨਾ, ਥੋੜਾ ਵਹਿਮ ਹੋਰ ਪੱਕਾ ਹੋ ਗਿਆ ਜਿਵੇਂ ਅੱਜ
ਹਾਂ ਜਿਵੇਂ ਕੋਵਿਡ ਆਇਆ ਸੀ, ਮੈਂ ਦੇਖੀ ਸੀ ਇੱਕ ਲੇਡੀ ਨੂੰ, ਕਹਿਦੀ ਕਰੋਨਾ ਮਤਲਬ ਅ, ਕੁਰਾਨ, ਕੁਰਾਨ ਮਤਲਬ ਕਰੋਨਾ, ਜਿਸ ਜਿ ਥੁੱਕ ਕੇ ਹੀ ਦੇਵਾਂਗੇ। ਸਾਨੂੰ ਕਰੋਨਾ ਹੋ ਰਿਹਾ ਤੁਹਾਡੀ ਪ੍ਰੋਬਲਮ ਹੈ,,,, ਆ ਫਿਰ ਗੰਦ ਪੈਂਦੇ ਨੇ ਨਾ।
ਹਾਂਜੀ, ਹਾਂਜੀ। ਆਂ ਹੀ ਬਸ, ਇਸ ਕਰਕੇ ਥੋੜਾ ਜਾ ਵਹਿਮ ਆ ਜਾਂਦਾ, ਵੈਸੇ ਤੇ ਕੋਈ ਨੀ, ਬੰਦੇ ਤੇ ਸਾਰੇ ਰੱਬਦੇ ਨੇ ਉਸੇ ਨੇ ਬਨਾਏ ਨੇ, ਰੱਬ ਨੇ ਬਣਾਏ ਨੇ, ਬਸ ਇਹ ਜਿਹੜੀ
ਫਿਰ ਵੀ, ਰੱਬ ਨੇ ਇਹ ਗਲਤ ਬਣਾ ਤੇ
ਹਮ, ਕੁਛ ਲੋਕ ਵਿੱਚ ਗ਼ਲਤ ਹੁੰਦੇ ਨੇ ਸਾਰੇ ਇੱਕ ਜੈਸੇ ਨਹੀ ਹੁੰਦੇ ਹੈਗੇ, ਕੁੱਛ ਲੋਕ ਗਲਤ
ਹਾਂ ਇਹ ਤੇ ਹੈ, ਮੇਰੀ ਆਪ ਦੀ ਇੱਕ ਫਰੈਂਡ ਹੈ, ਉਹ ਵੀ ਠੀਕ ਹੈ ਵਧੀਆ, ਉਹਨੇ ਅਜ ਫਿਰ ਉਹਨੂੰ ਕੋਈ ਫਰਕ ਨੀ ਪਿਆ, ਫਿਰ ਉਹੀ ਹੈ ਕਿ ਸਾਡੇ ਮਨ 'ਚ ਆ ਜਾਂਦਾ ਹੈ ਕਿ ਵਹਿਮ
ਹਾਂਜੀ,,,, ਵਾਮ ਆਂ ਜਾਂਦਾ ਜ, ਬਸ ਓਹੀ
ਬਸ ਉਹੀ ਗੱਲ ਆ, ਚਲੋ ਠੀਕ ਹੈ, ਮੈਂ ਨਾ ਮੇਰਾ ਬੱਚਾ ਸੋਏਗਾ, ਫੇਰ ਗੱਲ ਕਰਦੇ ਆਂ ਜ,,,,, ਓਕੇ ਓਕੇ, ਚਲੋ।
ਓਕੇ ਜੀ।